ਹੈਲੋ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ ਹੈ।
ਵਧੀਆ ਜੀ ਤੁਸੀਂ ਸੁਣਾਓ।
ਆਪਣਾ ਵੀ ਬੋਤ ਵਧੀਆ ਜੀ।
ਹੋਰ ਕੀ ਕਰਦੇ ਡਿਨਰ ਵਗੈਰਾ ਕਰ ਲਿਆ।
ਹਾਂਜੀ-ਹਾਂਜੀ-ਹਾਂਜੀ ਡਿਨਰ ਹੋ ਗਿਆ ਤੁਹਾਡਾ ਹੋ ਗਿਆ।
ਹਾਂਜੀ ਬਸ ਹੁਣੇ ਬਾਰ ਸੀਗੇ ਅੱਜ ਓ ਖਾ ਕੇ ਆਇਆ।
ਅੱਛਾ-ਅੱਛਾ ਅੱਜ ਆਪਾਂ ਗੱਲ ਕਰਦੇ ਹਾਂ ਯ ਟੋਪਿਕ ਹੈ ਸਾਡਾ ਵਿਸ਼ੇ ਆ ਯਾਤਰਾ
ਠੀਕ ਏ ਜੀ।
ਠੀਕ ਹੈ ਜੀ ਆਪਾਂ ਯਾਤਰਾ ਦੀ ਗੱਲ ਕਰਦੇ ਹਾਂ ਤੇ
ਹਾਂਜੀ
ਯਾਤਰਾ ਬਾਰੇ ਤੁਹਾਡਾ ਕੀ ਵਿਚਾਰ ਐ।
ਯਾਤਰਾ ਬਾਰੇ ਮੀਨਸ ਮਤਲਬ ਵੈਸੇ ਗੁਰੂ ਘਰ ਤੋਂ ਲਗਾਨੀ ਏ। ਜਾਂ ਵੈਸੇ ਈ ਮਲਬ
ਦੇਖੋ ਜੀ ਯਾਤਰਾ ਦੇ ਵਿੱਚ ਯਾਤਰਾ ਦੇ ਵਿੱਚ ਤਾਂ ਦੋਨੋ ਹੀ ਜੀ ਸ਼ਾਮਿਲ ਹੁੰਦੇ ਨੇ।
ਬਟ ਮੈਨੂੰ ਜਾਦਾ ਇਹ ਕਿ ਮੈਨੂੰ ਧਾਰਮਿਕ ਜਾਦਾ ਅੱਛੀ ਲੱਗਦੀ ਏ।
ਅੱਛਾ ਜੀ।
ਧਾਰਮਿਕ 'ਚ ਲਗਾ ਲਓ ਤੁਸੀਂ ਜਿਵੇਂ ਹਾਂਜੀ ਜਿਵੇਂ ਚਾਰ ਧਾਮ ਯਾਤਰਾ ਚੱਲ ਰਈ ਏ।
ਹਾਂਜੀ
ਉਹਦੇ ਵੀ ਮੈਨੂੰ ਬਹੁਤ ਵਧੀਆ ਲੱਗਦੀ ਏ ਹੁਣ ਮੈਂ ਇਹੀ ਪਲੈਨ ਬਣਾ ਰਿਆ ਸੀ। ਹੇਮਕੁੰਟ ਸਾਹਿਬ ਜਾਣ ਦਾ।
ਅੱਛਾ-ਅੱਛਾ ਜੀ ਬਿਲਕੁਲ ਜੀ ਬਿਲਕੁਲ ਬਣਾਉਣਾ ਚਾਹੀਦਾ ਤੇ ਆਹ ਜਿਹੜੀਆਂ ਛੁੱਟੀਆਂ ਪਈਆਂ ਸੀ ਤੁਸੀਂ ਕਿਤੇ ਗਏ ਨੀ ਫਿਰ ਬੱਚਿਆਂ ਦੇ
ਨਈ ਮੇਰਾ ਨਾ ਮੇਰਾ ਬਟ ਕੰਮ ਹੈ ਇਦਾ ਦਾ ਨਾ ਮੈਂ ਜਾ ਨਈ ਸਕਦਾ।
ਅੱਛਾ ਜੀ-ਅੱਛਾ ਜੀ ਠੀਕ ਹੈ ਦੇਖੋ ਜੀ ਮੇਰੇ- ਮੇਰੇ ਮੇਰੇ ਮਤ ਮੁਤਾਬਿਕ ਜੀ ਆਹ ਜਿਹੜੀ ਯਾਤਰਾ ਨਾ ਸਾਡੇ ਜੀਵਨ ਦੇ ਵਿੱਚ ਬਹੁਤ ਡੂੰਘਾ ਅਸਰ ਪਾਂਦੀਆਂ ਨੇ ਜਿਵੇਂ ਕਿਉਂਕਿ ਦੇਖੋ ਸਾਡੇ ਵਿੱਚ ਇੰਨਾ ਜ਼ਿਆਦਾ ਸਟਰ੍ਰੈਸ ਹੋਇਆ ਪਿਆ ਏ। ਇੰਨੀਆਂ ਕੁ ਟੈਨਸ਼ਨਾਂ ਹੋਈਆਂ ਪਈਆਂ ਘਰ ਦੇ ਮਾਹੌਲ ਦੇ ਵਿੱਚ।
ਬਿਲਕੁਲ।
ਆਪਾਂ ਜਾਂਦੇ ਹਾ ਨਾ। ਸਾਡੇ ਉਹ ਮਨ ਨੂੰ ਤੇ ਸਾਡੇ ਆਤਮਾ ਤੱਕ ਨੂੰ ਬੜਾ ਸਕੂਨ ਜਿਹਾ ਮਿਲਦਾ ਆਪਾਂ ਜਦੋਂ। ਕਿਤੇ ਜਾਂਦੇ ਹਾਂ, ਕਿਤੇ ਵੀ ਯਾਤਰਾ ਕਰਦੇ ਨੇ ਉਹ। ਉੱਥੇ ਦਾ ਆਪਾਂ ਕਲਚਰ ਆਪਾਂ ਸਿੱਖਦੇ ਹਾਂ। ਸਾਨੂੰ ਉੱਥੇ ਦੀ ਵੈਲਿਊ ਪਤਾ ਲੱਗਦੀ ਹੈ ਉੱਥੇ। ਖਾਣਾ, ਪੀਣਾ, ਪਹਿਰਾਵਾ ਇਹ ਚੀਜ਼ਾਂ ਸਾਡੇ ਮਨ ਨੂੰ ਸਕੂਨ ਦਿੰਦੀਆਂ ਤੇ ਰੋਜ਼ਾਨਾ ਲਾਈਫ ਦੇ ਵਿੱਚ। ਜਿਹੜਾ ਵੀ ਟੈਂਸ਼ਨ ਸਟਰੈਸ ਹੁੰਦਾ। ਉਹ ਥੋੜਾ ਜਿਹਾ ਦੂਰ ਹੋ ਜਾਂਦਾ ਹੈ। ਅਸੀ ਉਹਨੂੰ ਭੁੱਲੀ ਬੈਠੇ ਹੁੰਦੇ ਹਾਂ ਉਸ ਟਾਈਮ।
ਹਾਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਕਰ ਰਹੇ ਸੀ ਮੈਂ ਸਾਡਾ ਵੀ ਇਹੀ ਹਿਸਾਬ ਸੀਗਾ। ਮੈਂ ਪ ਮੈਂ ਪਹਿਲਾਂ ਜਿਵੇਂ ਯਾਤਰਾ ਓਪਨ ਹੋਈ ਸੀ। ਮੈਂ ਹੇਮਕੁੰਟ ਸਾਹਿਬ ਜਾਣਾ ਸੀ। ਬਟ ਮੇਰੇ। ਫਰੈਂਡ ਸਰਕਲ 'ਚ ਮੈਂ ਫਰੈਂਡ ਨਾਲ ਬੈਟਬੋਲ ਖੇਡਣ ਚਲਾ ਗਿਆ ਨੈੱਟ ਵਿੱਚ। ਜਦੋਂ ਅਸੀਂ ਉੱਧਰੋਂ ਆ ਰਹੇ ਸੀ ਸਾਡਾ ਹੋ ਗਿਆ ਐਕਸੀਡੈਂਟ। ਐਕਸੀਡੈਂਟ ਹੋ ਗਿਆ ਸੀ ਫਿਰ ਮੈਂ ਨਾ। ਜਾ ਨਹੀਂ ਪਾਇਆ ਹੁਣ ਮੈਂ ਆਪਣਾ ਵੈਡਨੈਸਡੇ ਦਾ ਬਣਾਇਆ ਹੈ।
ਅੱਛਾ ਅੱਛਾ ਜੀ ਅੱਛਾ ਦੇਖੋ ਜੀ ਯਾਤਰਾ ਦਾ ਹਰ ਇੱਕ ਦਾ ਆਪਣਾ ਆਪਣਾ ਹੀ ਮਤਲਬ ਸਮਾਂ ਹੁੰਦਾ ਹੈ। ਜਿਵੇਂ ਕਿ ਆਹ ਹੁਣ ਬਰਸਾਤਾਂ ਚੱਲਦੀਆਂ।
ਮੈਨੂੰ ਨਾ।
ਚੱਲਦੀਆ ਪਈਆਂ ਵਿੱਚ ਸਾਨੂੰ ਕਿਤੇ ਵੀ ਪਹਾੜੀਆਂ ਪਹਾੜੀਆਂ ਇਲਾਕਿਆਂ 'ਚ ਨਹੀਂ ਜਾਣਾ ਚਾਹੀਦਾ ਉੱਥੇ। ਕਿੰਨਾ ਥੋੜ੍ਹਾ ਰਿਸਕੀ ਹੁੰਦਾ ਬਹੁਤ ਬਹੁਤ ਪਹਾੜਾ।
ਜੀ, ਜੀ, ਜੀ।
ਡਿੱਗਦੇ ਨੇ ਇਸ ਕਰਕੇ ਸਾਨੂੰ ਜਿੰਨਾ ਹੋ ਸਕੇ ਆਹ ਬਰਸਾਤਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਕੋਈ
ਹਾਂਜੀ, ਹਾਂਜੀ। ਹਾਂਜੀ, ਹਾਂਜੀ ਬਸ ਮੇਰਾ ਥੋੜ੍ਹਾ ਜਿਹਾ ਏਦਾਂ ਹੀ ਹੈ ਮੈਂ। ਮੈਨੂੰ ਇੱਕ ਸਾਲ ਹੋ ਗਿਆ, ਮੇਰੀ ਨਾ ਜੋਬ ਲੱਗੀ ਸੀ। ਤੇ ਮੇਰੀ ਜੋਬ ਲੱਗੀ ਸੀ। ਮੈਂ ਪਹਿਲੇ ਵੀ ਜਾਣ ਜਾਣ ਕਰਦਾ ਸੀ। ਬਟ ਤੁਹਾਨੂੰ ਪਤਾ ਹੈ ਜਿਹੜਾ ਜੋਬ ਕਰਦਾ ਹੈ, ਉਹਦੀ ਲਾਈਫ ਕਿੱਦਾਂ ਦੀ ਹੁੰਦੀ ਹੈ। ਬੰਦਾ ਨਾ ਨਿਕਲ ਨੀ ਪਾਉਂਦਾ।
ਬਿਲਕੁਲ ਜੀ ਬਿਲਕੁਲ।
ਬਸ ਫਿਰ ਮੇਰਾ ਥੋੜਾ ਜਿਹਾ ਇਦਾਂ ਦਾ ਕਿ ਮੈਨੂੰ ਔਫ ਬਹੁਤ ਘੱਟ ਮਿਲਦੀ ਹੈ। ਅਗਰ ਮੈਂ ਔਫ ਲੈਣੀ ਹੈ। ਮੈਨੂੰ ਪਹਿਲਾਂ ਅੱਗੇ ਪਰਮਿਸ਼ਨ ਲੈਣੀ ਪਊਗੀ। ਉਸ ਵਾਰ ਗੱਲ ਕਰਨੀ ਪਊਗੀ। ਫੇਰ ਜਾ ਕੇ ਫਿਰ ਮੈਨੂੰ ਕਰਕੇ ਦਿੰਦੇ ਨੇ। ਮੈਨੂੰ ਮੈਨੂੰ ਤਾਂ ਵੀ ਨੀ ਦਿੰਦੇ ਉਹ ਜ਼ਿਆਦਾ ਛੁੱਟੀਆਂ ਮੈਨੂੰ ਇੱਕ ਅੱਧੀ ਮਿਲੇਗੀ ਮਿਲੇਗੀ ਤੇ। ਕਿਉਂਕਿ ਮੇਰਾ ਮੈਂ ਹੈਗਾ ਵਾਂ ਆਪਣਾ ਕੰਪਨੀ 'ਚ ਮੈਨੇਜਰ।
ਅੱਛਾ ਜੀ।
ਹਾਂਜੀ ਉਹ ਮੈਨੂੰ ਛੁੱਟੀ ਵਗੈਰਾ ਦਿੰਦੇ ਨੀ ਹੈ।
ਦੇਖੋ ਜੀ ਸਾਨੂੰ ਅਕਸਰ ਆਪਣੀ ਯਾਤਰਾਵਾਂ ਕਰ ਕਰਦਿਆਂ ਰਹਿਣਾ ਚਾਹੀਦਾ। ਸਾਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਜਦੋਂ ਅਸੀਂ ਕਿਤੇ ਯਾਤਰਾ ਤੇ ਲੈ ਕੇ ਜਾਂਨੇ ਹਾਂ। ਅਤੇ ਸਾਨੂੰ ਅਸੀਂ ਆਪਣੇ ਨਾਲ ਨਾਲ ਬੱਚਿਆਂ ਨੂੰ ਵੀ ਇਹੋ ਜਿਹਾ ਮੌਕਾ ਦਿੰਦੇ ਨੇ ਐਟਮੋਸਫੀਅਰ ਦਿੰਦੇ ਨੇ ਇਹੋ ਜਿਹਾ ਵਾਤਾਵਰਨ ਦਿੰਦੇ ਨੇ। ਜਿਹਦੇ ਨਾਲ ਸਾਡਾ ਬੱਚਾ ਉਹ ਚੀਜ਼ਾਂ ਨੂੰ ਸਿੱਖਦਾ ਹੈ ਕਲਚਰ ਨੂੰ ਅਡੋਪਟ ਕਰਦਾ ਸਾਡਾ ਇਤਿਹਾਸ ਕੀ ਹੈ। ਉਹ ਬੱਚਾ ਜਾ ਕੇ ਉੱਥੇ ਪ੍ਰੈਕਟੀਕਲ ਸਿੱਖਦਾ ਕਿਤਾਬਾਂ ਚ ਤਾਂ ਪੜ੍ਹਦਾ ਹੀ ਪੜ੍ਹਦਾ ਹੈ ਪਰ ਉੱਥੇ ਪ੍ਰੈਕਟੀਕਲ ਚ' ਵੀ ਜਾ ਕੇ ਸਿੱਖਦਾ।
ਅੱਜ ਕੱਲ ਦਾ ਨਾ ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ ਇਤਿਹਾਸ ਬਹੁਤ ਜ਼ਰੂਰੀ ਐ
ਹਾਂ ਇਸ ਕਰਕੇ ਸਾਨੂੰ ਆਪਣੇ ਬੱਚੇ ਨੂੰ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਹਾਂਜੀ ਹਾਂਜੀ
ਅੱਜ ਕੱਲ ਬਿਲਕੁਲ ਅੱਜ ਕੱਲ੍ਹ ਜ਼ਿਆਦਾ ਬੱਚੇ ਨੂੰ ਇਤਿਹਾਸ ਨਹੀਂ ਪਤਾ
ਜਿਵੇਂ ਕਿ ਹੁਣ ਅਮਰਨਾਥ ਜੀ ਦੀ ਯਾਤਰਾ ਚੱਲਦੀ ਪਈ ਹੈ ਹੁਣ ਇਸ ਯਾਤਰਾ ਬਾਰੇ ਬੱਚੇ ਨੂੰ ਕੁਛ ਪਤਾ ਹੀ ਨਹੀਂ ਹੈਗਾ ਜਦ ਅਸੀਂ ਆਪ ਯਾਤਰਾ ਕਰਾਂਗੇ ਅਸੀਂ ਬਚੇ ਬੱਚੇ ਉਹਨੂੰ ਦੱਸਾਂਗੇ ਫੇਰ ਹੀ ਤਾਂ ਉਹਨੂੰ ਯਾਤਰਾ ਬਾਰੇ ਪਤਾ ਚਲੇਗਾ ਯਾਤਰਾ ਕਿਹੜੀ ਕਿਹੜੀ ਹੈ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
ਲੈ ਕੇ ਹੀ ਬੱਚਿਆਂ ਨੂੰ ਸਿਖਾ ਸਕਦੇ ਹਾਂ
ਬਿਲਕੁਲ ਸਹੀ ਗੱਲ ਕਰ ਰਹੇ ਹੋ ਉਸ ਤੋਂ ਪਹਿਲਾਂ ਨਹੀਂ ਸਿਖਾ ਸਕਦੇ
ਕਿਉਂਕਿ ਬੱਚੇ ਉਹੀ ਚੀਜ਼ ਦੇਖ ਕੇ ਸਿੱਖ ਦੇਖਦੇ ਨੇ ਜੋ ਉਹ ਆਪਣੇ ਮਾਪਿਓ ਨੂੰ ਕਰਦੇ ਦੇਖਦੇ ਨੇ
ਬਿਲਕੁਲ ਸਹੀ ਗੱਲ ਕਰਦੇ ਹੋ ਬਿਲਕੁਲ
ਹੌਣ ਬੱਚੇਿਆਂ ਨੂੰ ਵੈਸ਼ਨੋ ਮਾਤਾ ਦੀ ਯਾਤਰਾ ਤੇ ਲੈ ਕੇ ਜਾਣਾ ਚਾਹੀਦਾ ਅੰਮ੍ਰਿਤਸਰ ਲੈ ਕੇ ਜਾਣਾ ਚਾਹੀਦਾ ਹੁਣ ਜਿਵੇਂ ਅੰਮ੍ਰਿਤਸਰ ਦੇ ਵਿੱਚ ਇਹੋ ਜਿਹਾ ਜਲੀਆਂ ਵਾਲਾ ਬਾਗ ਵੀ ਹੈ ਜਿਹਦੇ ਵਿੱਚ ਆਪਾਂ ਹੀ ਬੱਚੇ ਨੂੰ ਲੈ ਕੇ ਜਾਂਦੇ ਹਾਂ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਦੱਸਦੇ ਆ ਉਹਨਾਂ ਨੂੰ ਆਪਾਂ ਸਿਖਾਉਂਦੇ ਹਾਂ ਕਿ ਇੱਥੇ ਆਹ ਕਾਂਡ ਹੋਇਆ ਸੀ ਉੱਥੇ ਉਹ ਕਾਂਡ ਹੋਇਆ ਸੀ ਸਾਡਾ ਇਤਿਹਾਸ ਇਹ ਹੈ ਜਿੰਨਾ ਅਸੀਂ ਬ ਬੱਚੇ ਨੂੰ ਯਾਤਰਾਵਾਂ ਤੇ ਲੈ ਕੇ ਜਾਵਾਂਗੇ ਓਨਾ ਹੀ ਸਾਡਾ ਬੱਚਾ ਅਵੇਅਰ ਹੋਏਗਾ ਉਹਨੂੰ ਜਾਣਕਾਰੀ ਹੋਏਗੀ ਉਹਨੂੰ ਪੰਜਾਬ ਦੇ ਇਤਿਹਾਸ ਬਾਰੇ ਪਤਾ ਲੱਗੇਗਾ ਤਰਾਵਾਂ ਦੇ ਬਾਰੇ ਪਤਾ ਲੱਗੇਗਾ
ਦੇਖੋ ਸਾਡਾ ਪੰਜਾਬ ਇਤਿਹਾਸਿਕ ਏ ਬਿਲਕੁਲ ਹੈ, ਅਗਰ ਸਾਨੂੰ ਆਪਣਾ ਦੇਸ਼ ਵਾਸਤੇ ਕਿੰਨਨੀ ਕੁਰਬਾਨੀਆਂ ਸਾਨੂੰ ਦੇਣੀਆਂ ਪਈਆਂ ਠੀਕ ਹੈ ਨਾ ਸਾਨੂੰ ਸਾਰਾ ਕੁਛ ਕਰਨਾ ਪਿਆ ਬਹੁਤ ਇਤਿਹਾਸਿਕ ਹੈ ਬਟ ਮੈਂ ਇਹ ਗਰੰਟੀ ਦਿੰਨਾ ਕਿ ਨਾਈਨਟੀ ਪਰਸੰਟ ਸੈਂਟ ਬੱਚਿਆਂ ਨੂੰ ਨਹੀਂ ਪਤਾ ਉਹ ਇਤਿਹਾਸ ਕਿੱਦਾਂ ਦਾ ਕਿਉਂ ਨਹੀਂ ਪਤਾ ਇਹਦਾ ਰੀਜ਼ਨ ਹੈ ਇਹ ਕਿ ਇਹ ਜਦੋਂ ਮਾਂ ਮਾਂ ਪਿਓ ਨਾਲ ਜਾਂਦੇ ਨੇ ਬੱਚੇ ਮਾਂ ਪਿਓਨਾਂ ਨੂੰ ਕੀ ਦਿਖਾਉਦੇ ਨੇ ਗੋਲਡਨ ਟੈਂਪਲ ਏ, ਇਹਦਾ ਇਤਿਹਾਸ ਕੋਈ ਨੀ ਦੱਸਦਾ, ਖਾਲੀ ਇਹ ਘੁੰਮਣ ਵਾਲਾ ਪਲੇਸ ਦਿਖਾਂਦੇ ਨੇ ਹੋਰ ਕੁਛ ਨੀ ਦਿਖਾਉਂਦੇ
ਦਾ ਮੰਦਿਰ ਆ ਉਹਦੇ ਵਿੱਚ ਚ ਬਸ
ਬਸ ਉਹ ਕਦੀ ਮੰਦਿਰ ਬਣਾ ਦੇਣਗੇ ਕਦੀ ਕੁਛ ਬਣਾ ਦੇਣਗੇ ਕਦੀ ਕੁਛ ਬਣਾ ਦੇਣਗੇ ਬਸ ਉਹ ਇਹੀ ਚੀਜ਼ਾਂ ਵੀਖਾਂਦੇ ਨੇ ਔਰ ਕੁਛ ਨਹੀਂ ਵੀਖਾਂਦੇ
ਬਿਲਕੁਲ ਜੀ ਬਿਲਕੁਲ ਉਹੀ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਯਾਤਰਾ ਯਾਤਰਾਵਾਂ ਦਾ ਸਾਡੇ ਅਸਲ ਜੀਵਨ ਦੇ ਵਿੱਚ ਈਵਨ ਕਿ ਸਾਡੇ ਕਿ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਵੀ ਬਹੁਤ ਢੂੰਗਾ ਅਸਰ ਪੈਂਦਾ ਹੈ ਇਸ ਕਰਕੇ ਮੈਂ ਤਾਂ ਕਹਿੰਦੀ ਕਿ ਹਰ ਪੇਰੈਂਟਸ ਨੂੰ ਹਰ ਇੱਕ ਹਰ ਇੱਕ ਇਨਸਾਨ ਨੂੰ ਟਾਈਮ ਟੂ ਟਾਈਮ ਸਮਾਂ ਕੱਢ ਕੇ ਯਾਤਰਾਵਾਂ ਕਰਦੇ ਰਹਿਣਾ ਚਾਹੀਦਾ, ਕਿਉਂਕਿ ਜਿੰਨੀ ਯਾਤਰਾਵਾਂ ਕਦਾਂ ਵੀ ਸਾਡੀ ਆਪਣਾ ਮੈਂਟਲ ਸਟਰੈਸ ਘੱਟੇਗਾ ਤੇ ਜਿਹੜੀ ਟੈਨਸ਼ਨਾਂ ਨੇ ਆਮ ਜ਼ਿੰਦਗੀ ਦੇ ਵਿੱਚ ਉਹ ਘੱਟਦੀਆਂ ਨੇ, ਤੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗਦਾ ਹੈ
ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ, ਬਿਲਕੁਲ ਬਟ ਅੱਜ ਕੱਲ ਦਾ ਸਮਾਂ ਇੱਦਾਂ ਦਾ ਕਿ ਅੱਜ ਕੱਲ ਬੱਚਿਆਂ ਨੂੰ ਕੁਛ ਨੀ ਚਾਹੀਦਾ ਬੱਚਿਆਂ ਨੂੰ ਨਾ ਤੁਸੀਂ ਉਹ ਆਪਣਾ ਫੋਨ ਚਲਾ ਕੇ ਦੇ ਦੋ ਦੱਸ ਦੋ ਐਂ ਵੇ ਐ ਗਾਣੇ ਨੇ ਐ ਕੁਛ ਏ ਇਹ ਸਿੰਗਰ ਏ ਇਹ ਓਹ ਏ ਕੁ
ਦੇਖੋ ਜੀ ਮੈਂ ਤੁਹਾਨੂੰ ਉਹੀ ਕਹਿ ਰਹੀ ਯਾਤਰਾਵਾਂ ਕਰਕੇ ਹੀ ਅਸੀਂ ਪ੍ਰੈਕਟੀਕਲ ਬੱਚੇ ਨੂੰ ਜ ਸਿਖਾ ਸਕਦੇ ਹਾਂ। ਹੁਣ ਜਿਵੇਂ ਕਿ ਜੇ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਅਸੀਂ ਯਾਤਰਾਵਾਂ ਤੇ ਜਾਣਾ ਤੇ ਬੱਚੇ ਨੂੰ ਕਿੰਨਾ ਚਾਹ ਚੜ ਜਾਂਦਾ ਉਹਨਾਂ ਨੇ ਨਵੇਂ ਕੱਪੜੇ ਲੈਣੇ ਸ਼ੋਪਿੰਗ ਕਰਨੀ ਆ ਯੇ ਮਤਲਬ ਬੜੇ ਖੁਸ਼ ਹੋ ਜਾਂਦੇ ਨੇ ਉਹ ਉਹ
ਜੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਕਰ ਰਹੇ ਹੋ। ਪਰ ਅੱਜ ਕੱਲ੍ਹ ਦੀ ਦੇਖੋ ਮਾਂ ਪਿਓ ਨੂੰ ਬੱਚੇ ਕਹਿੰਦੇ ਨੇ ਆਪਾਂ ਯਾਤਰਾ ਤੇ ਜਾਣਾ ਕਿੱਧਰ ਜਾਣਾ ਦੇਖੋ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ।
ਹਾਂਜੀ ਹਾਂਜੀ।
ਹੁਣ ਉਹ ਵੀ ਕੀ ਕਰਨ ਵਿਚਾਰੇ ਉਹਨਾਂ ਨੂੰ ਕਿਵੇਂ ਲੈ ਕੇ ਜਾਣ ਕੀ ਕਰਨ ਕੀ ਨਾ ਕਰਣ ਹੁਣ ਅੱਗੇ ਦੇਖੋ ਸਾਰਾ ਕੁਛ ਵੇਖਣਾ ਪੈਂਦਾ ਨਾ।
ਹਮ ਬਿਲਕੁਲ ਜੀ ਬਿਲਕੁਲ ਪਰ ਮੈਂ ਕਹਿੰਦੀ ਕਿ ਲਾਈਫ ਦੇ ਵਿੱਚ ਛੋਟਾ ਜਿਹਾ ਇੱਕ ਯਾਤਰਾ ਇੱਕ ਯਾਤਰਾ ਤੋਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਆਪਣੇ ਬੱਚਿਆਂ ਦੇ ਨਾਲ। ਜਿਵੇਂ ਕਿ ਉਹ ਬੱਚਿਆਂ ਉਹ ਬੱਚਿਆਂ ਉਹਨੂੰ ਸਿੱਖਣ ਨੂੰ ਮਿਲਦਾ ਉਹਨਾਂ ਨੂੰ ਨੌਲੇਜ ਮਿਲਦੀ ਹੈ।
ਜੀ ਜੀ ਜੀ ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ
ਤੁਸੀਂ ਅੱਜ ਤੱਕ ਯਾ ਯਾਤਰਾ ਨਹੀਂ ਕੀਤੀ? ਹਾਂਜੀ ਤੁਸੀਂ ਕਿਹੜੀ ਕਿਹੜੀ ਯਾਤਰਾਵਾਂ ਕੀਤੀ ਹੋਈਆਂ ਹਲੇ ਤੱਕ?
ਮੈਂ ਹਜ਼ੂਰ ਸਾਹਿਬ ਵੀ ਹੋ ਆਯਾ। ਮੈਂ ਅੰਮ੍ਰਿਤਸਰ ਵੀ ਹੋ ਆਯਾ ਅਨੰਦਪੁਰ ਹੋਆ ਵਾ ਮੈਂ ਠੀਕ ਹੈ ਜੀ ਔਰ ਰਿਹਾ ਤੁਹਾਡਾ ਅਨੰਦਪੁਰ ਸਾਹਿਬ ਵੀ ਹੋ ਆਯਾ ਜਿਵੇਂ
ਅੱਛਾ ਜੀ।
ਉਸ ਤੋਂ ਬਾਅਦ ਹੀ ਮੈਂ ਹੇਮਕੁੰਟ ਸਾਹਿਬ ਵੀ ਹੋ ਆਇਆ।
ਆਹ ਦੇਖੋ ਤੁਸੀਂ ਇੰਨੀਆਂ ਯਾਤਰਾਵਾਂ ਕੀਤੀਆਂ ਨੇ ਤੁਹਾਡੇ ਕੋਲ ਕਿੰਨੇ ਸੋਹਣੇ ਵਿਚਾਰ ਹੋਣੇ ਤੁਹਾਨੂੰ ਕਿੰਨਾ ਇਤਿਹਾਸ ਪਤਾ ਲੱਗਾ ਹੋਣਾ ਵਾ ਤੁਹਾਡੇ ਕੋਲ ਕਿੰਨਾ ਉਹ ਹੋਏਗਾ ਤੁਸੀਂ ਜਾਂਦੇ ਰਹੇ ਹੋ ਯਾਤਰਾਵਾਂ ਤਾਂ ਫੇਰ ਹੀ ਪਤਾ ਲੱਗਾ ਨਾ ਜੇ ਤੁਸੀਂ ਨਹੀਂ ਜਾਓਗੇ ਯਾਤਰਾਵਾਂ ਤਾਂ ਕਿਵੇਂ ਪਤਾ ਲੱਗੇਗਾ ਤੁਹਾਨੂੰ?
ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਤੁਸੀਂ ਅੱਜ ਕਿਸੇ ਨੂੰ ਚਾਰ ਸਾਹਿਬ ਜਾਦਇਆ ਦਾ ਇਤਿਹਾਸ ਕੁਛ ਕੇ ਦੇਖ ਲਓ ਕੋਈ ਤੁਹਾਨੂੰ ਦੱਸ ਮੈਂ ਫੇਰ ਜਾਗਾ ਪਤਾ ਹੀ ਨਹੀਂ ਕੁਛ ਇਸ ਕਿਉਂ ਨਹੀਂ ਪਤਾ ਕਿਉਂਕਿ ਅੱਜ ਕੱਲ ਦੇ ਮਾਂ ਪਿਓ ਕੀ ਕਰਦੇ ਨੇ ਆਏ ਨੇ ਬੱਚੇ ਆਏ ਨੇ ਘਰ ਆਏ ਨੇ ਫੋਨ ਦਿੱਤਾ ਟੀ ਵੀ ਦੇ ਦਿੱ ਤੇ ਰੋਟੀ ਰੋਟੀ ਖਾ ਲਈ ਸੋ ਗਏ ਗੱਲ ਖਤਮ
ਉਹਨਾਂ ਨੂੰ ਸਕਰੀਨ ਦੇ ਤੀ।
ਕੁਛ ਇਤਿਹਾਸ ਹੀ ਨਹੀਂ ਦੱਸਦੇ ਨਾ ਬਈ ਉਹਨਾਂ ਨੇ ਕੁਰਬਾਨੀਆਂ ਕਿਵੇਂ ਦਿੱਤੀਆਂ ਕੀ ਕੀਤਾ ਕਿ ਕੀ ਨਹੀਂ ਕੀਤਾ। ਹਰ ਇੱਕ ਚੀਜ਼ ਏ ਦੇਖੋ ਉਹ ਤੁਂਸੀ ਦੱਸਦੇ ਹੀ ਨੀ ਉਹਨਾ ਨੂੰ ਥੋੜੀ ਸਮਝ ਪਊਗੀ
ਬਿਲਕੁਲ ਜੀ ਬਿਲਕੁਲ ਦੇਖੋ ਹਰ ਰਿਲੀਜਸ ਦੇ ਵਿੱਚ ਇੱਕ ਨਾ ਇੱਕ ਮਤਲਬ ਮਤਲਬ ਹਰ ਇੱਕ ਯਾਤਰਾ ਦੀ ਆਪਣੀ ਵੈਲਿਊ ਹੈ ਤੇ ਇਸ ਕਰਕੇ ਬੱਚਿਆਂ ਨੂੰ ਅਵੇਅਰ ਕਰਾਉਣਾ ਚਾਹੀਦਾ ਬਚਿਆਂਚ ਨੂੰ ਦੱਸਣਾ ਚਾਹੀਦਾ ਹੈ ਹਰ ਚੀਜ਼ ਦੱਸਣੀ ਚਾਹੀਦੀ ਹੈ।
ਬਿਲਕੁਲ ਸਹੀ ਗੱਲ ਕਰ ਰਹੇ ਹੋ ਜੀ ਬਿਲਕੁਲ ਸਹੀ ਗੱਲ ਹੈ ਹਰ ਚੀਜ਼ ਦੱਸਣੀ ਚਾਹੀਦੀ ਹੈ ਬਟ ਐਦੇ ਵਿੱਚ ਦੇਖੋ ਮੈਂ ਸਬ ਤੋਂ ਪੈਲੇ ਐਹੀ ਗੱਲ ਕਰਾਂਗਾ ਮਾਂ ਪਓ ਦੀ ਗਲਤੀ ਹੁੰਦੀ।
ਦੇਖੋ ਜੀ ਜੇ ਆਪਾਂ ਆਪਣੇ ਬੱਚਿਆਂ ਨੂੰ ਕੁਛ ਨੀ ਦੱਸਾਂਗੇ ਤੇ ਸਾਡੇ ਬੱਚਾ ਨਾ ਕਿਤੇ ਨਾ ਕਿਤੇ ਜਦੋਂ ਯ ਅ ਓਹ ਸੁੋਸਾਇਟੀ ਵਿੱਚ ਜਦੋਂ ਤੁਆਨੂੰ ਪਤਾ ਐ ਕਿ ਇੰਨੀ ਕੁ ਰੇਸ ਹੈਗੀ ਐ ਹਰ ਚੀਜ਼ ਚ ਕੰਪਟੀਸ਼ਨ ਹੈ ਤੇ ਸਾਡਾ ਹੀ ਬੱਚਾ ਪਿੱਛੇ ਰੈ ਜੇਗਾ ਜੇ ਓਨਾਨੂੰ ਨਾਲੇਜ ਨੀ ਹੋਏਗੀ ਯਾਤਰਾਵਾਂ ਬਾਰੇ ਤਾਂ
ਤੁਸੀਂ ਯਕੀਨ ਮੰਨਿਓ ਆਪਾਂ ਹੁਣ ਪ੍ਰੋਗਰਾਮ ਕਰਾਇਆ ਸੀ ਪਿੱਛੇ ਜੀ ਅਸੀਂ ਸਿਰਫ ਇਤਿਹਾਸ ਦੇ ਉੱਪਰ ਕਰਾਇਆ ਸੀ। ਜੇੜਾ ਵੀ ਬੰਦਾ ਇਤਿਹਾਸ ਦੱਸੇਗਾ ਅਸੀਂ ਓਨੂੰ ਇਕਯਾਵਨ ਸੌ ਰੁਪਏ ਦਵਾਂਗੇ ਹੁਣ ਓਦੇ ਚ ਐ ਸਾਡੇ ਦੋ ਸੌ ਬੱਚੇ ਜੁੜੇ ਦੋ ਸੌ ਬੱਚਿਆਂ ਚੋਂ ਕਿਸੇ ਨੂੰ ਸੋ ਨੂੰ ਇਤਿਹਾਸ ਤੇ ਪਤਾ ਲੱਗ ਗਿਆ ਨਾ।
ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਐ ਦੇਖੋ ਜੀ ਮੈਨੂੰ ਤੁਆਡੇ ਨਾਲ ਇਤਿਹਾਸ ਯਾਤਰਾ ਦੇ ਵਿਸ਼ੇ ਤੇ ਗੱਲ ਕਰਕੇ ਬੋਤ ਈ ਵਦੀਆ ਲੱਗਾ। ਠੀਕ ਐ ਤੇ ਮੈਨੂੰ ਤੁਆਡੇ ਨਾਲ ਗੱਲ ਕਰਕੇ ਬੋਤ ਈ ਖੁਸ਼ੀ ਹੋਈ ਸਾਸ਼ੀ ਕਾਲ ਵੀਰ ਜੀ।
ਹਾਂਜੀ ਥੈਂਕ ਯੂ ਜੀ ਸਾਸ਼੍ਰੀ ਕਾਲ ਜੀ।